ਹੈਲੋ
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਮੈਡਮ ਕਿਵੇਂ ਹੋ
ਵਧੀਆ ਜੀ ਵਧੀਆ ਤੁਸੀਂ ਦੱਸੋ
ਵਧੀਆ ਹੋਰ ਕੀ ਕਰ ਰਹੇ ਸੀ
ਬਸ ਕੁਛ ਨੀ ਵਿਹਲੇ ਦੁਪਹਿਰ ਦਾ ਖਾਣਾ ਪਾਣੀ ਖਾ ਪੀ ਕੇ ਹੁਣ ਵਿਹਲੇ ਸੀਗੇ ਹੁਣ ਆਰਾਮ ਕਰਨ ਲੱਗੇ ਸੀਗੇ ਹਾਂਜੀ-ਹਾਂਜੀ।
ਅੱ ਬਸ ਅਸੀਂ ਵੀ ਬਸ ਹਲੇ ਤਾਂ ਖਾਣਾ ਵਗੈਰਾ ਖਾਇਆ ਨੀ।
ਓਕੇ।
ਥੋੜ੍ਹੇ ਟਾਈਮ ਤੱਕ ਖਾਵਾਂਗੇ।
ਠੀਕ ਹੈ ਯਸ਼ ਅੰਟੀ ਦਾ ਫੇਰ ਏਦਾਂ ਹੈ ਨਾ ਮਤਲਬ ਸਵੇਰ ਦਾ ਤੇ ਦੁਪਹਿਰ ਦਾ ਹੀ ਇਕੱਠਾ ਹੀ ਖਾ ਲੈਂਦੇ ਹਾਂ ਅਸੀਂ।
ਹਾਂਜੀ -ਹਾਂਜੀ।
ਮਤਲਬ ਗਿਆਰਾਂ ਕੁ ਵਜੇ ਅ ਖਾ ਲੈਂਦੇ ਹਾਂ ਫਿਰ ਦੁਪਹਿਰੇ ਨਹੀ ਅਸੀਂ ਖਾਂਦੇ ਹੈਗੇ।
ਹਾਂਜੀ ਅਸੀਂ ਸ ਸਵੇਰੇ ਤਾਂ ਕਦੇ -ਕਦੇ ਖਾ ਲੈਂਦੇ ਹਾਂ ਪਰ ਅੱਜ ਤਾਂ ਸਵੇਰੇ ਵੀ ਨੀ ਖਾਇਆ।
ਠੀਕ ਹੈ ਠੀਕ, ਮਤਲਬ ਜਦੋਂ ਕਿਤੇ ਬਾਹਰ ਜਾਣਾ ਹੁੰਦਾ ਹਨਾ ਉਦੋਂ ਤਾਂ। ਚਲੋ ਸਵੇਰੇ ਖਾ ਲਈ ਨਹੀਂ ਤਾਂ।
ਜੀ ਹਾਂਜੀ ਹੁਣ ਚਲੋ ਮੈਂ ਸਕੂਲ ਵਗੈਰਾ ਜਾਣਾ ਹੁੰਦਾ ਉਹ ਤਾਂ ਸਵੇਰੇ ਹੀ ਖਾ ਲੈਂਦੇ ਹਾਂ ਫਿਰ ਤਾਂ ਸਵੇਰੇ ਖਾ ਕੇ ਭੇਜ। ਮੰਮਾ ਕਹਿ ਦਿੰਦੇ ਵੀ ਖਾ ਕੇ ਜਾਓ ਹਨਾ ਉਹ ਤਾਂ ਖਾ ਕੇ ਜਾਂਦੇ ਆ ਫੇਰ ਚਲੋ ਸਕੂਲ ਚ ਤਾਂ ਲੇ ਜਾਦੇ ਨੇ ਫਿਰ ਸਕੂਲ ਚੋਂ ਆ ਕੇ ਹੀ ਖਾਂਦੇ ਹਾਂ ਸਿੱਧਾ
ਬਿਲਕੁਲ-ਬਿਲਕੁਲ ਨਹੀਂ ਏਦਾਂ ਹੁੰਦਾ ਹੈ ਹਨਾ ਚਲੋ ਪਹਿਲਾਂ ਕੰਮ ਕਾਰ ਨਿਬੇੜ ਲੀਏ ਫੇਰ ਧੁੱਪ ਚੜ ਜਾਂਦੀ ਆ ਫਿਰ ਮਤਲਬ ਆਰਾਮ ਨਾਲ ਖਾਇਆ ਜਾਂਦਾ ਖਾਣੇ।
ਹਾਂਜੀ- ਹਾਂਜੀ ਫੇਰ ਜੇ। ਜਾਂ ਫਿਰ ਅੱਜ ਕੱਲ੍ਹ ਤਾਂ ਮਤਲਬ ਕਿ ਲਗਾ ਲਓ ਸੱਤ ਵਜੇ ਧੁੱਪ ਨਿਕਲ ਜਾਂਦੀ ਹੈ।
ਹਾਂਜੀ -ਹਾਂਜੀ ਗਰਮੀਆਂ ਦੇ ਦਿਨ ਨੇ ਨਾ।
ਜਲਦੀ ਆ ਜਾਂਦੀ ਬੜੀ। ਤੇਜ਼ ਧੁੱਪ ਪੈਂਦੀ ਯਾਰ।
ਬਿਲਕੁਲ -ਬਿਲਕੁਲ ਸਰਦੀਆਂ ਆਣਗੀਆਂ ਫੇਰ ਥੋੜ੍ਹੀ ਜਿਹੀ ਰਾਹਤ ਮਿਲੇਗੀ। ਚਲੋ ਸਰਦੀਆਂ ਚ ਐਵੇਂ ਹੁੰਦਾ ਹੈ ਹੋਣਾ ਵੀ ਕੱਪੜੇ ਪਾ ਕੇ ਬੰਦਾ ਜਿਵੇਂ ਮਰਜ਼ੀ।
ਬੈਠ ਸਕਦਾ ਹਾਂਜੀ ਗਰਮੀ ਦਾ ਤਾਂ ਬਾੜਾ ਹੀ ਔਖਾ ਏ ਲਾਈਟ ਵੀ ਭੁੱਜ ਜਾਂਦੀ। ਦੀਏ ਬਹੁਤ ਜ਼ਿਆਦਾ ਜਾਣ ਲੱਗ ਜਾਂਦੀ ਹੈ ਲਾਈਟ ਵੀ।
ਹਾਂਜੀ -ਹਾਂਜੀ ਬੰਦਾ ਥੋੜ੍ਹੀ ਦੇਰ ਅਹ ਦੂਰ ਤੱਕ ਵੀ ਨਹੀਂ ਜਾ ਸਕਦਾ ਹੈਗਾ।
ਹਾਂਜੀ -ਹਾਂਜੀ- ਹਾਂਜੀ ਸਰਦੀਆਂ ਚ ਤਾਂ ਚਲੋ। ਅਬ ਬੰਦੇ ਨੂੰ ਆਰਾਮਦਾਰੀ ਹੁੰਦੀ ਆ। ਬੰਦਾ ਦੋ ਕੱਪੜੇ ਵੱਧ ਪਾਲੂਗਾ ਜੇ ਬੰਦੇ ਨੂੰ ਠੰਢ ਲੱਗੂਗੀ ਗਰਮੀਆਂ ਚ ਕੀ ਕਰੂਗਾ?
ਹਾਂਜੀ- ਹਾਂਜੀ ਹੁਣ ਇਹ ਵੀ ਹੈ ਨਾ ਦੇਖੋ ਜੇ ਗਰਮੀਆਂ ਚ ਬੰਦੇ ਨੇ ਕਿਤੇ ਜਾਣਾ ਆ ਬਾਹਰ। ਜੇ ਉਹਦੇ ਕੋਲ ਆਪਣਾ ਸਾਧਨ ਕੋਈ ਗੱਡੀ ਵਗੈਰਾ ਹੈਗੀ ਆ ਜਾਂ ਕਿਤੇ ਵੀ ਰਿਸ਼ਤੇਦਾਰੀ ਵਗੈਰਾ ਜਾਣਾ।
ਹਾਂਜੀ ਗੱਡੀ ਵਗੈਰਾ ਤੇ ਵੀ ਫਿਰ ਹੀ ਜਾ ਸਕਦਾ ਸਾਧਨ ਹੈਗੇ ਜੇ ਉਹਦੇ ਕੋਲ ਆਪਣਾ ਜੀ ਮੋਟਰ ਸਾਈਕਲ ਵਗੈਰਾ ਜਾਂ ਸਕੂਟਰੀ ਵਗੈਰਾ ਤੇ ਨਹੀਂ ਜਾ ਸਕਦਾ?
ਨਹੀਂ- ਨਹੀਂ ਉਹਦੇ ਤਾਂ ਬਹੁਤ ਉੱਪਰ ਲੱਗਦੀ ਆ। ਓਦਾਂ ਬੱਸਾਂ ਦੇ ਵਿੱਚ। ਤੇ ਵੀ ਬਹੁਤ ਹਨਾ ਔਖਾ ਹੁੰਦਾ ਆ।
ਔਖਾ ਲੱਗਦਾ ਹਾਂਜੀ -ਹਾਂਜੀ ਬੱਸਾਂ ਚ ਤਾਂ ਗਰਮੀ ਕਰਕੇ ਬਹੁਤ ਜ਼ਿਆਦਾ ਬੁਰਾ ਹਾਲ ਆ। ਬੰਦਾ ਜੇ ਆਪਣੇ ਕੋਲ ਵੀ ਖੜ ਜਾਏ ਆਪਾਂਨੂੰ ਐ ਹੋਊਗਾ ਵੀ ਕਿਉਂ ਖੜ ਗਿਆ ਗਰਮੀ ਚ। ਤਾਂ ਸਰਦੀ ਤੇ ਚ ਚਲੋ ਅਹਿ ਹੁੰਦਾ ਵੀ ਹਾਂ ਚਲੋ। ਕੋਈ ਚੱਕਰ ਨਹੀਂ ਹੁੰਦਾ ਸਰਦੀਆਂ ਚ ਤਾਂ। ਪਰ ਗਰਮੀ ਚ ਤਾਂ ਬੰਦੇ ਨੂੰ ਖਿਜੀ ਵੀ ਆ ਜਾਂਦੀ ਆ।
ਸਹੀ ਗੱਲ ਹੈ ਕੁੱਛ ਗਰਮੀਆਂ ਦੇ ਵਿੱਚ ਹਨਾ ਰਿਸ਼ਤੇਦਾਰ ਆ ਜਾਂਦੇ ਨੇ ਛੁੱ।
ਹਾਂਜੀ ਛੁੱਟੀਆਂ ਕਰਕੇ ਰਿਸ਼ਤੇਦਾਰ ਹਾਂਜੀ- ਹਾਂਜੀ। ਤਾਂ ਰਿਸ਼ਤੇਦਾਰ ਆ ਜਾਂਦੇ ਨੇ ਬੱਚੇ ਆ ਜਾਂਦੇ। ਦਿਨੇ ਆਪਣੇ ਨਾਨਕੇ ਘੁੰਮਣ ਜਾਂਦੇ ਨੇ।
ਇਹ ਵੀ ਦੇਣਾ ਪੈਂਦਾ ਚਲੋ ਰਿਸ਼ਤੇਦਾਰ ਆਂਦਾ ਫੇਰ ਐਂ ਹੁੰਦਾ। ਦਾ ਵੀ ਕਿਤੇ ਅਗਲਾ ਕਹਿ ਦੇ ਮੈਨੂੰ ਪੁੱਛਿਆ ਨੀ ਹੈਗਾ ਸਾਰਾ ਕੁਛ ਕਰਕੇ ਦੇਣਾ ਪੈਂਦਾ।
ਫੇਰ ਐਂ ਵੀ ਹੋ ਜਾਂਦਾ ਕਈ ਤਾਂ ਕਹਿ ਦਿੰਦੇ ਨੇ ਚਲੇ ਜਿਹਨਾਂ ਨੂੰ ਪੁੱਛ ਵੀ ਲਿਆ ਤਾਂ ਫੇਰ ਵੀ ਕਹਿ ਦਿੰਦੇ ਨੇ ਵੀ ਸਾਨੂੰ ਪੁੱਛ। ਪੁੱਛਿਆ ਨਹੀਂ ਕਈਆਂ ਨੂੰ ਆਦਤ ਈ ਹੁੰਦੀ ਆ।
ਬਿਲਕੁਲ -ਬਿਲਕੁਲ ਹੁਣ ਬੱਚੇ ਕਹਿਣਗੇ ਕਦੇ ਕਹਿਣਗੇ। ਕੁਛ ਬਣਾ ਕੇ ਦੋ ਕਦੇ ਕਹਿਣਗੇ ਕੁਛ ਬਣਾ ਕੇ ਦੋ।
ਜੀ ਹਾਂਜੀ ਹੁਣ ਆਪਾਂ ਨੂੰ ਬਣਾ ਕੇ ਦੇਣਾ ਪਊਗਾ ਫਿਰ ਨਹੀਂ ਉਹ ਤਾਂ ਆਪਣੀ ਮੰਮੀ ਉਹਨੂੰ ਕਹਿ ਦੇਣਗੇ। ਵੀ ਸਾਨੂੰ ਤਾਂ ਬਣਾ ਕੇ ਨਹੀਂ ਦਿਆ ਕੁਛ।
ਬਿਲਕੁਲ, ਬਿਲਕੁਲ ਹੁਣ।
ਤਾਂ ਹੈ ਨਹੀਂ ਵੀ ਕਿਉਂ ਨੀ ਕਿਹਾ ਪਰ ਆਪਾਂ ਨੂੰ ਫਿਰ ਵੀ ਫੀਲ ਹੋਊਗਾ ਵੀ ਹਾਂ ਆਪਾਂ ਤਾਂ ਬਣਾ ਕੇ ਵੀ ਦਿਤ। ਦੇ ਉੱਤੋਂ ਐ ਵੀ ਕਹਿੰਦੇ ਨੇ ਕਈਆਂ ਨੂੰ ਆਦਤ ਹੁੰਦੀ ਆ ਨਾ।
ਬਿਲਕੁਲ ਬਿਲਕੁਲ।
ਖਾ ਪੀ ਕੇ ਉਹ ਕਰਦੇ ਨੇ।
ਬਿਲਕੁਲ ਬਿਲਕੁਲ ਹੋਰ ਤੁਸੀਂ ਨੀ ਗਏ ਕਿਤੇ ਘੁੰਮਣ।
ਨਹੀਂ ਮੈ ਹਾਲੇ ਤੱਕ ਤਾਂ ਨਹੀਂ ਗਈ ਗਰਮੀ ਬਹੁਤ ਜ਼ਿਆਦਾ ਹੈ। ਜੀ ਨਹੀਂ ਕਰਦਾ ਨਿਕਲ ਨੂੰ ਘਰੋਂ ਬਾਹਰ ਮੈਂ ਤੇ ਘਰੋਂ ਬਾਹਰ ਵੀ ਨਹੀਂ ਜਾਂਦੀ। ਬਸ ਘਰੇ ਹੀ ਰਹਦੇ ਆਂ ਕੰਮ ਵਗੈਰਾ ਨਿਬੇੜ ਲੈਂਦੇ ਆਂ ਤੇ ਬਸ ਫਿਰ ਘਰੇ ਹੀ ਰਹਿੰਦੇ ਆਂ। ਫੋਨ ਵਗੈਰਾ ਦੇਖ ਲੈਂਦੇ ਆ ਹੁਣ ਬਸ ਕੰਮ ਕਰ ਲਿਆ।
ਠੀਕ ਹੈ ਜੀ ਠੀਕ ਹੈ ਵੈਸੇ ਗਰਮੀਆਂ ਦੇ ਵਿੱਚ ਤਾਂ ਹਨਾ ਹੁਣ ਜਿਆਦਾ ਤੁਸੀਂ। ਸੀਰੀਅਲ ਤੇ ਵੀ ਦੇਖਿਆ ਹੋਣਾ ਵਾਟਰ ਪਾਰਕ ਦਾ ਹੀ ਚੱਲ ਰਿਹਾ ਜਾਂਦਾ। ਰਿਸ਼ਤੇਦਾਰਾਂ ਵਿੱਚ ਜਾਣ ਨਾਲੋਂ ਤਾਂ ਹਨਾ ਚੰਗਾ ਆ ਬੰਦਾ।
ਵਧੀਆ ਆ ਹਾਂਜੀ -ਹਾਂਜੀ -ਹਾਂਜੀ -ਹਾਂਜੀ ਟਰੈਫਿਕ। ਪੁਲੀਨ ਪਾਰਕ ਵੀ ਵਧੀਆ ਹੈ ਮੈਡਮ ਹਾਂਜੀ।
ਬਿਲਕੁਲ ਉਹ ਵੀ ਵਧੀਆ ਹੈ।
ਹਾਂਜੀ ਮੈਂ ਵੀ ਮੈਂ ਵੀ ਗਈ ਸੀ। ਸੀਗੀ ਮੈਂ ਗਈ ਸੀਗੀ ਡੇਢ ਸਾਲ ਹੋ ਗਿਆ ਮੈਂ ਡੇਢ ਸਾਲ ਪਹਿਲਾਂ ਗਈ ਸੀਗੀ। ਅਸੀਂ ਚੰਡੀਗੜ੍ਹ ਘੁੰਮਣ ਗਏ ਸੀਗੇ। ਅਸੀਂ ਉੱਥੇ ਜਾ ਕੇਏ ਸੀ ਉਹ ਇੱਕ ਘੰਟੇ ਉਹਨਾਂ ਨੇ ਇੱਕ ਘੰਟੇ ਦੀ ਟਿਕਟ ਸੀਗੀ ਪਰ ਬੜਾ ਮਜ਼ਾ ਆਇਆ ਬਹੁਤ ਜ਼ਿਆਦਾ।
ਕਿੰਨੀ ਟਿਕਕ ਲੈਂਦੇ ਸੀਗੇ ਇੱਕ ਦੋ ਪਰਸਨ ਦੀ।
ਇੱਕ ਇੱਕ ਦੀ ਤਾਂ ਮੈਮ ਅੱਠ ਸੌ ਸੀਗੀ ਹੁਣ ਤਾਂ ਸ਼ਾਇਦ ਵੱਧ ਗਈ ਹੋਣੀ ਸਾਨੂੰ ਡੇਢ ਸਾਲ ਹੋ ਗਿਆ ਪਹਿਲਾਂ ਗਏ ਸੀਗੇ ਅਸੀ ਫੇਰ ਚਲੋ ਅਸੀਂ ਜਦੋਂ ਉਸ ਉਸ ਟਾਈਮ ਤੇ ਅਸੀਂ ਚੰਡੀਗੜ੍ਹ ਪੂਰਾ ਘੁੰਮ ਕੇ ਵੀ ਆਏ ਸੀ ਅਸੀਂ ਰੋਕ ਗਾਰਡਨ ਚ ਵੀ ਗਏ ਸੀਗੇ ਹਨਾ ਜਿਹੜੀਆਂ ਮਤਲਬ ਕਿ ਉੱਥੋਂ ਦੀਆਂ ਫੇਮਸ ਜਗ੍ਹਾ ਸੀਗੀਆਂ ਨਾ ਅਸੀਂ
ਹਾਂਜੀ ਹਾਂਜੀ ਠੀਕ ਹੈ ਠੀਕ ਹੈ। ਨਹੀਂ ਅਸੀਂ ਤਾਂ ਨਹੀਂ ਗਏ ਹੈ ਕਿਉਂਕਿ ਆਪਣੇ ਇੱਧਰ ਮਤਲਬ ਹੈ ਨਾ ਕੰਪਲੇਨ ਬਣਿਆ ਵਾ ਨੀ ਨਾ ਹੈਗਾ ਉੱਧਰ ਚੰਡੀਗੜ੍ਹ ਬਰਨਾਲਾ ਅ ਇੱਧਰਲੀ ਸਾਈਡ ਹੀਨ ਲੁਧਿਆਣੇ ਵਾਲੀ ਸਾਈਡ।
ਹਾਂਜੀ ਹਾਂਜੀ ਮੈਂ ਵੀ ਮੇਰੇ ਉੱਧਰ ਨਾਨਕੇ ਵਾਲੀ ਸਾਈਡ ਨਾਲੇ ਗਈ ਸੀਗੀ ਮੇਰੀ ਮਾਮੀ ਸੋ ਨਾਲੇ
ਠੀਕ ਹੈ ਠੀਕ ਹੈ।
ਇੱਧਰੋਂ ਮੈਂ ਮੇਰੇ ਘਰਦਿਆਂ ਨਾਲ ਤਾਂ ਨੀ ਗਈ ਇਹ ਮਤਲਬ ਕਿ ਘਰ ਦੇ ਕਿਤੇ ਨਾ ਤਾਂ ਦੇਖੋ ਕੁਦੇ ਹੀ ਜਾਂਦੇ ਨਾ ਆਪਾਂ ਨੂੰ ਇੱਕ ਤੇ ਹੀ ਲੈ ਕੇ ਜਾਂਦੇ ਹਨਾ ਵੀ।
ਬਿਲਕੁਲ ਬਿਲਕੁਲ ਇਹੋ ਜਿਹੀ ਜਗ੍ਹਾ ਤੇ ਤਾਂ ਨਾ ਮਤਲਬ ਫਰੈਂਡਸ ਨਾਲ ਜਾਣਾ ਹਨਾ ਵਧੀਆ ਰਹਿੰਦਾ। ਮਤਲਬ ਇਕੱਠੇ ਹੋ ਕੇ ਫੈਮਲੀ ਚ ਫਿਰ ਐਵੇਂ ਦਾ ਆ ਵੀ ਕਦੇ ਕੋਈ ਰਹਿ ਜਾਂਦਾ ਹਨਾ ਜੇ ਉਹਨੂੰ ਨਾ ਲੈ ਕੇ ਜਾਈਏ ਕਦੇ ਕੋਈ ਰਹਿ ਜਾਂਦਾ।
ਫਿਰ ਤਾਂ ਔਖਾ ਹੀ ਲੱਗਦਾ ਵਾ।
ਬਿਲਕੁਲ ਬਿਲਕੁਲ ਕੁਛ ਗੱਡੀ ਤੋਂ ਬਿਨਾਂ ਆਪਾਂ ਜਾ ਵੀ ਨਹੀਂ ਸਕਦੇ ਹੁਣ ਬੱਸਾਂ ਚ ਆਪਾਂ ਨੂੰ ਪਤਾ ਨੀ
ਬੱਸਾਂ ਬੱਸਾਂ ਚ ਧੱਕੇ ਖਾਣੇ ਬਹੁਤ ਰੱਖੇ ਨੇ ਮੈਨੂੰ ਵੀ ਮੈਮ ਜਦ ਮੈਂ ਉੱਥੇ ਗਈ ਸੀ ਅਸੀਂ ਬੱਸਾਂ ਚ ਗਈ ਸੀਗੀ ਚਲੋ ਪਟਿਆਲੇ ਤੋਂ ਸਾਨੂੰ ਸਿੱਧੀ ਚੰਡੀਗੜ੍ਹ ਮਿਲ ਗਈ ਸੀਗੀ ਤੇ ਸਾਨੂੰ ਸੀਟ ਨਹੀਂੀਮ ਮਿਲੀ ਮੈਮ ਮੈਂ ਖੜੀ ਖੜੀ ਸੀਗੀ ਕੁੱਛ ਤਾਂ ਦੇਖ ਕੁਝ ਖਾਇਆ ਵੀ ਨੀ ਸੀਗਾ ਤੇ ਉੱਤੋਂ ਮੈਨੂੰ ਬਹੁਤ ਜ਼ਿਆਦਾ ਘਬਰਾਹਟ ਹੋ ਗਈ ਕਿਉਂਕਿ ਉੱਥੇ ਜਾਮ ਲੱਗ ਗਿਆ ਸੀਗਾ ਮੈਂ ਪੂਰਾ ਐਡਾ ਤਕੜਾ ਜਾਮ ਲੱਗਿਆ ਸੀ ਨਾ ਇਹੋ ਜਿਹਾ ਜਾਮ ਨੀ ਮੈਂ ਕਦੇ ਕਿਤੇ ਦੇਖਿਆ ਇੰਨਾ ਜ਼ਿਆਦਾ ਲੱਗ ਗਿਆ ਤਕੜਾ ਜਾਮ ਲੱਗਿਆ ਸੀਗਾ ਤੇ ਉਹਦੇ ਕਾਰਨ ਮੈਨੂੰ ਘਬਰਾਹਟ ਹੋ ਗਈ। ਚਲੋ ਮੈਨੂੰ ਇੱਕ ਵੀਰੇ ਜੇ ਨੇ ਬੈਠਣ ਨੂੰ ਜਗ੍ਹਾ ਤੇ ਦੇਤੀ। ਪਰ ਫਿਰ ਵੀ ਮੈਨੂੰ ਉਹੀ ਹੋ ਹੀ ਗਿਆ। ਵੀ ਮੈਨੂੰ ਇੰਨੀ ਘਬਰਾਹਟ ਹੋਈ ਗਈ ਪਹਿਲਾਂ ਤਾਂ ਮੈਨੂੰ ਮਨਾ ਕਰਤਾ ਸੀਗਾ ਵੀ ਮੈਂ ਟਰੈਂਪੋਲੀਨ ਪਾਰਕ ਚ ਜਾਂਦੀ ਨਹੀ। ਪਰ ਚਲੋ ਮੈਨੂੰ ਫੋਰਸ ਕਰਨ ਲੱਗੇ ਵੀ ਤੂੰ ਇੰਨੀ ਦੂਰ ਆਈ ਵੀ ਹੈ ਵੀ ਤੂੰ ਕਿਉਂ ਨੀ ਜਾ ਰਹੀ ਚੱਲ ਫਿਰ ਮੈਂ ਬਾਗੀ ਦੀ ਤੇ ਫਿਰ ਮੇਰਾ ਮਾਇੰਡ ਸੈਟ ਵੀ ਠੀਕ ਹੋ ਗਿਆ ਸੀਗਾ।
ਐਵੇਂ ਹੁੰਦਾ ਜਦੋਂ ਆਪਾਂ ਨੂੰ ਕਿਤੇ ਜਾਣਾ ਹੁੰਦਾ ਨਾ ਐਵੇਂ ਹੁੰਦਾ ਵੀ ਪਹਿਲਾਂ ਜਲਦੀ ਜਲਦੀ ਪਹੁੰਚ ਜਾਈਏ ਆ। ਟਾਈਮ ਨੀ ਆਪਾਂ ਨੂੰ ਇੰਨਾ ਹੁੰਦਾ ਹਰ ਟਾਈਮ ਪਤਾ ਵੀ ਨੀ ਲੱਗਦਾ ਕਿ ਕਦੋਂ ਪਹੁੰਚ ਗਏ ਆਪਾਂ।
ਹਾਂਜੀ ਹਾਂਜੀ ਹਾਂਜੀ ਫੇਰ ਤਾਂ ਚਲੋ ਐਂ ਹੁੰਦਾ ਵੀ ਜਦੋਂ ਮਰਜੀੀ ਪਹੁੰਚ ਜਈਏ ਜਦੋਂ ਮਰਜੀ ਪਹੁੰਚ ਜਾਈਏ
ਬਿਲਕੁਲ ਬਿਲਕੁਲ
ਫੇਿਰ ਸਾਨੂੰ ਪਤਾ ਕੀ ਸੀਗਾ ਮੇਰੇ ਮਾਮ ਾਮ ਨੇ ਅਸੀਂ ਮੇਰੀ ਮਾਮੀ ਰਹਿੰਦੇ ਨੇ ਪਟਿਆਲੇ ਹਨਾ ਅਸੀਂ ਉਹਨਾਂ ਨਾਲ ਗਏ ਸੀਗੇ ਤੇ ਮੇਰੇ ਮਾਮਾ ਜੀ ਬਾਹਰ ਨੇ ਬਸ ਉਹ ਸੀਗੇ ਤੇ ਉਹਨਾਂ ਦੀ ਬੇਟੀ ਸੀਗੀ ਅਸੀਂ ਉਹ ਦੋ ਸੀਗੇ ਦੋ ਮੈਂ ਤੇ ਮੇਰਾ ਬ੍ਰਦਰ ਸੀਗੇ ਬਸ ਅਸੀਂ। ਸੀਗੇ ਸਾਨੂੰ ਉਹ ਕਿਹੜਾ ਇਹ ਸੀਗਾ ਵੀ ਅਸੀਂ ਬਾਹਰ ਖਾ ਪੀ ਲਿਆ ਸੀਗਾ ਸਾਨੂੰ ਜੜਆ ਸੀਗਾ ਵੀ ਅਸੀਂ ਉੱਥੇ ਜਾ ਕੇ ਕੁੱਛ ਖਾਣਾ ਬਣਾਣਾ ਕੁੱਝ ਵੀ ਹੈ ਸਿਖਾਇਆ ਸੀ ਬਸ ਜਾ ਕੇ ਤਾਂ ਅਸੀਂ ਸੋਣਾ ਹੀ ਸੀਗਾ ਫੇਰ ਅਸੀਂ ਆਏ ਸੀਗੇ ਨੌ ਸਾਠ ਨੂੰ ਆਏ ਸੀਗੇ ਦੇਖੋ
ਠੀਕ ਹੈ ਜੀ ਠੀਕ ਹੈ ਨਹੀਂ ਅਸੀਂ ਮਤਲਬ ਪਲੈਨ ਤਾਂ ਬਣਾਇਆ ਸੀਗਾ ਬਸ ਫਿਰ ਜਾਇਆ ਹੀ ਨਹੀਂ ਹੈਗਾ ਕਿਉਂਕਿ ਉਹੀ ਹੈ ਨਾ ਹਨਾ ਫਿਰ ਫੈਮਲੀ ਜ਼ਿਆਦਾ ਵੱਡੀ ਹੋ ਜਾਂਦੀ ਹੈ।
ਹਾਂਜੀ ਪਰ ਤੁਸੀਂ ਇੱਕ ਵਾਰ ਜਾ ਕੇ ਦੇਖ ਕਿਉਂ ਬੜਾ ਮਜ਼ਾ ਆਇਆ ਬੜਾ ਮਜ਼ਾ ਬਹੁਤ ਮਜ਼ਾ ਆਉਂਦਾ ਆ ਉੱਥੇ
ਮੈਂ ਤਾਂ ਚੰਡੀਗੜ੍ਹ ਮਤਲਬ ਜਿਹੜੇ ਰੋਕ ਗਾਰਡਨ ਵਗੈਰਾ ਨੇ ਹਨ ਛ ਬ ਇਹ ਉੱਥੇ ਵੀ ਬੜਾ ਟਾਈਮ ਹੋ ਗਿਆ ਮਤਲਬ ਸਕੂਲ ਟਾਈਮ ਦੇ ਵਿੱਚ ਗਈ ਸੀ ਉਹ ਤਾਂ ਕਾਫੀ ਛੋਟੇ ਹੁੰਦੇ ਸੀਗੇ ਕ
ਹਾਂਜੀ ਹਾਂਜੀ ਪਰ ਲਗਾ ਲੋ ਮੈਡਮ ਤੁਸੀਂ ਜੇ ਨਾ ਹਾਂਜੀ ਹਾਂਜੀ ਜੇ ਤੁਸੀਂ ਟ੍ਰੈਂਪਲੀਨ ਪਾਰਕ ਜ ਜਾਣਾ ਵੀ ਹੈ ਨਾ ਤੁਸੀਂ ਨਾ ਵੀਕਐਂਡ ਤੇ ਜਾਈ ਵੀਕਐਂਡ ਤੇ ਨਾ ਉਹਦੀ ਲਗਾ ਲਓ, ਸਾਨੂੰ ਅਸੀਂ ਤਾਂ ਵੀਕਐਂਡ ਤੇ ਗਏ ਨੀ ਸੀਗੇ ਸਾਨੂੰ ਅੱ। ਸੋ ਡੱਬੇ ਬੇਕ ਕਰਨੇ ਪਏ ਵੀਕਐਂਡ ਤੇ ਉਹਦੀ ਟਿਕਟ ਹੋ ਜਾਂਦੀ ਸੀ ਛੇ ਸੌ ਰੁਪਏ ਦੋ ਸੌ ਰੁਪਏ ਦਾ ਫ਼ਰਕ ਪੈ ਜਾਂਦਾ ਆ।
ਔਫਰ ਮਿਲ ਜਾਂਦਾ ਵੀਕਐਂਡ ਦੇ ਉੱਪਰ
ਜੀ ਹਾਂਜੀ ਵੀਕਐਂਡ ਦੇ ਕੁ ਸਾਰੇ ਬੱਚੇ ਆਉਂਦੇ ਨੇ ਨਾ
ਹਾਂਜੀ ਹਾਂਜੀ ਪਰ ਇਹ ਹੋ ਜਾਂਦਾ ਫਿਰ ਵੀਕਐਂਡ ਤੇ ਰਸ਼ ਵੀ ਜਿਆਦਾ ਹੋਊਗਾ ਫਿਰ
ਰਸ਼ ਜ਼ਿਆਦਾ ਹੁੰਦਾ ਪਰ ਉਹ ਐਂ ਹੈ ਵੀ ਮਤਲਬ ਕਿ ਉੱਥੇ ਨਾ ਵੀ ਮਤਲਬ ਕਿ ਨੀ ਹੈਗੇ ਵੀ ਬੱਚਿਆਂ ਨੂੰ ਇੱਥੇ ਸਭ ਬਜ਼ੁਰਗ ਤੋਂ ਬਜ਼ੁਰਗ ਵੀ ਸੀਗੇ ਉੱਥੇ ਦਾ
ਹਾਂਜੀ ਹਾਂਜੀ ਐਵੇਂ ਹੁਣ ਤਾਂ ਅੱਜ ਕੱਲ ਤਾਂ ਦੇਖੋ ਬਜ਼ੁਰਗ ਵੀ ਮਤਲਬ ਵਧੀਆ ਆਪਣਾ ਇੰਜੋਏ ਕਰ ਕ ਨੇ ਅਗਲਿਆਂ ਨੂੰ ਇਹ ਹੁੰਦਾ ਵੀ ਚਲੋ ਇੱਕ ਜ਼ਿੰਦਗੀ ਮਿਲੀ ਹੈ ਘੁੰਮੋ ਫਿਰੋ ਹਨਾ
ਮੈਨੂੰ ਵੀ ਗੱਲ ਘਰ ਦੇ ਕਹਿ ਰਹੇ ਸੀ ਇਹ ਕਹਿੰਦੇ ਘੁੰਮਿਆ ਕਿਤੇ ਹਨਾ ਘਰੇ ਬੈਠੀਆਂ ਵੀ ਜਿੱਥੇ ਦਰਜੀ ਲਦਾ ਵੋਟਰ ਪਾਕ ਕੇ ਜਾਣਾ
ਹਾਂਜੀ ਹਾਂਜੀ ਹਾਂਜੀ ਸਾਡੇ ਘਰ ਦੇ ਨੀ ਕਹਿੰਦੇ ਸਾਡੇ ਘਰ ਦੇ ਤਾਂ ਕਹਿੰਦੇ ਨੇ ਵੀ ਕੀ ਕਰੋਗੇ ਬਾਹਰ ਜਾ ਕੇ ਵੀ ਘਰ ਗਰਮੀ ਹੈ ਘਰੇ ਬੈਠ ਜਾਓ ਹਨਾ
ਹਾਂਜੀ ਹਾਂਜੀ
ਹਾਂਜੀ ਹਾਂਜੀ ਅੱਜ ਦੇਖੋ ਮੇਰਾ ਬ੍ਰਦਰ ਆਇਆ ਹੈ ਮੇਰੀ ਬੂਆ ਦਾ ਮੁੰਡਾ ਆਇਆ ਹੋਇਆ ਸੀਗਾ ਤੇ ਮੇਰਾ ਰੀਅਲ ਬ੍ਰਦਰ ਅੱਜ ਮੇਰੇ ਬੂਆ ਦੇ ਮੁੰਡੇ ਦਾ ਪੇਪਰ ਸੀਗਾ ਉਹ ਹੁਣ ਗਏ ਨੇ ਪੇਪਰ ਇੱਕ ਵਜੇ ਪੇਪਰ ਸਟਾਰਟ ਸੀਗਾ ਅੱਧੇ ਘੰਟੇ ਪਹਿਲਾਂ ਘਰੋਂ ਨਿਕਲੇ ਨੇ
ਉਹਨਾਂ ਦਾ ਕਿਹੜਾ ਪੇਪਰ ਸੀ ਅੱਜ
ਮੈਮ ਉਹ ਕਾਲਜ ਚ ਆਇ ਤੇ ਉਹਦਾ ਅੱਜ ਕਾਲਜ ਵਾਲਿਆਂ ਦੇ ਪੇਪਰ ਹੋ ਰਹੇ ਉਹ ਛੱਬੀ ਦਾ ਪੇਪਰ ਸੀਗਾ ਉਹਦਾ ਪਰ ਹੁਣ ਦਸ ਨੂੰ ਕਰਤਾ ਸੀਗਾ ਫਿਜ਼ਕਲ ਦਾ ਪੇਪਰ ਹੈ ਅੱਜ ਉਹਦਾ
ਓਕੇ ਓਕੇ
ਹਾਂਜੀ
ਦੇਖੋ ਮੁੰਡਿਆਂ ਦਾ ਤਾਂ ਐਂ ਹੁੰਦਾ ਹਨਾ ਜਿਵੇਂ ਹੁਣ ਮੰਨ ਲਓ ਕੁੜੀਆਂ ਨੂੰ ਹੁੰਦਾ ਵੀ ਪੇਪਰ ਦੇ ਕੇ ਸਿੱਧਾ ਆਪਣੇ ਘਰੇ ਆਣਾ ਮੁੰਡੇ ਦਾ ਪਤਾ ਨੀ ਕਿੱਥੇ ਕਿੱਥੇ ਰੁਕੇ ਆਂਦੇ ਨੇ ਕਿਤੇ ਖਾਣ ਪੀਣ ਵ ਬੜ ਗਏ ਕਿਤੇ ਗੇੜਾ ਮਾਰਨ ਨੂੰ ਵੜ ਗਏ
ਕੋਈ ਗਾ ਨੀ ਪਾਇਆ ਉਹਦਾ ਮਤਲਬ ਕਿ ਉਹ ਆਪਣੇ ਦੇ ਖੂਨ ਨਾਨਕਿਆ ਹੋਇਆ। ਹੁਣ ਉਹ ਦੇਖੋ ਹੁਣ ਮਤਲਬ ਕਿ ਉਹ ਵਾਪਿਸ ਤਾਂ ਉਰੀ ਆਊਗਾ।
ਹਾਂਜੀ-ਹਾਂ
ਪੇਪਰ ਦੇ ਕੇ ਸਿੱਧਾ ਉਰੇ ਆਊਗਾ ਪਰ ਉਹ ਮਤਲਬ ਕਿ ਐਨ ਮੋਮੈਂਟ ਤੇ ਤਿਆਰ ਹੋਇਆ ਉਹ ਤੇ ਮੇਰੇ ਬ੍ਰਦਰ ਨੂੰ ਵੀ ਨਾਲ ਲੈ ਗਿਆ ਫਿਰ ਬਾਅਦ ਚ ਮੇਰੇ ਤੋਂ ਪੈਨ ਮੰਗ ਰਿਹਾ ਵੀ ਕੋਈ ਪੈਨ ਦੇ ਮੇ ਪੇਪਰ ਪੇਪਰ ਕਰਨਾ ਆ ਦੇਖਲੋ ਮੈਮ
ਬੰਦਾ ਪੈਨ ਦਾ ਪਹਿਲਾਂ ਅਰੇਂਜ ਕਰ ਸਕਦਾ ਹਨਾ ਕਿ ਇੱਕੇ ਪੈਨ ਹੀ ਲੈ ਕੇ ਜਾਏਗਾ ਪੇਪਰ ਦੇ ਵਿੱਚ
ਐ ਪੂਰੇ ਪੂਰੇ ਟਾਈਮ ਤੇ ਤਿਆਰ ਹੋਏ ਨੇ ਉਹ ਹੁਣ ਲੈ ਗਏ ਸੀਗੇ ਹੁਣ ਤਾਂ ਚਲੋ ਪੇਪਰ 'ਚ ਹੋਣੇ ਉਹ
ਹਾਂਜੀ ਹਾਂਜੀ
ਹਣ ਹੁਣ ਲਗਾ ਲਓ ਉਹ ਤਾਂ ਚਲੋ ਪੇਪਰ ਦੇਣ ਚਲਾ ਗਿਆ ਹੁਣ ਜਿਹੜਾ ਮੇਰਾ ਬਰਦਰ ਗਿਆ ਇਹ ਨਾਲ ਉਹ ਬਾਹਰ ਧੁੱਪ ਚ ਰੁੜੂਗਾ ਦੇਖੋ ਧੁੱਪ ਚ ਖੜਨਾ ਕਿਹੜਾ ਸੌਖਾ ਪਿਆ
ਫੇਰ ਉਹ ਇਕੱਲਾ ਕਿੱਥੇ ਹਨਾ ਯਾ ਤਾਂ ਇੱਕ ਅੱਧੇ ਨੂੰ ਨਾਲ ਹੋਰ ਲੈ ਜਾਂਦੇ। ਵੀ ਚਲੋ ਐਂ ਹੁੰਦਾ ਇੰਨੇ ਉਹ ਚਲੋ ਬਾਰ ਹਨਾ ਕਿਤੇ ਬੈਠ ਜਾਂ
ਫੇਰ ਹੁਣ ਓ ਕੱਲਾ ਛੋਟਾ ਵੀ ਆ ਓ ਕਿੱਥੇ ਜਾਊਗਾ?
ਹਾਂਜੀ ਐ ਵੀ ਗੱਲ ਸਈ ਐ ਪਰ ਜੇ ਚਲਾ ਵੀ ਜਾਂਦਾ ਨਾ ਇੱਕ ਇੱਕ ਵਾਰ ਹਨਾ ਬੱਚਾ ਚਲੋ ਬਾਹਰ ਨਿਕਲ ਗਿਆ, ਜੇ ਕਿਤੇ ਬੈਠ ਗਿਆ ਇੱਧਰ ਉਧਰ ਫੇਰ ਓਹੀ ਆਦਤ ਪੈ ਜਾਂਦੀ ਐ।
ਪੈ ਜਾਂਦੀ ਐ, ਹਾਂਜੀ-ਹਾਂਜੀ ਸਈ
ਫੇਰ ਇੱਕ ਵਾਰ ਜਾਂਦਾ ਫੇਰ ਦੂਜੀ ਵਾਰ ਫੇਰ ਹੁੰਦਾ ਵੀ ਜਾਓ।
ਹਾਂਜੀ-ਹਾਂਜੀ, ਫੇਰ ਤਾਂ ਐ ਔਖਾ ਹੋ ਜਾਂਦਾ ਵਾ ਹੁਨ ਚਲੋ ਉਹ ਤਾਂ ਪੇਪ ਕਰ ਰਿਹਾ ਹੋਊਗਾ, ਉਹ ਵਿਚਾਰਾ ਧੁੱਪ ਚ ਰੜ ਰਿਹਾ ਹੋਊਗਾ। ਬਾਰ ਧੁੱਪ ਵੀ ਤਾਂ ਦੇਖੋ ਕਿੰਨੀ ਐ, ਲੂ ਚੱਲ ਰਹੀ ਐ ਲੂ ਦੇਖੋ। ਹਵਾ ਤੇ ਨਾਮ ਤੇ ਦਾ, ਤਾਂ ਕਰਕੇ ਹੋਰ ਦੱਸੋ ਮੈਮ, ਤੁਹਾਡੇ ਗਣੇ ਵੀ ਮੈਮ ਬੱਚੇ ਆਏ ਹੋਏ ਨੇ ਛੁੱਟੀਆਂ ਕਰਕੇ।
ਹਾਂਜੀ ਮੇਰੇ ਵੀ ਆਏ ਹੋਏ ਨੇ, ਭੂਆ ਜੀ ਉਹਣੇ ਆਏ ਹੋਏ ਨੇ। ਓਨਾਂ ਦੇ ਬੱਚੇ ਆਏ ਹੋਏ ਨੇ, ਬੋਤ ਸ਼ਰਾਰਤਾਂ ਕਰਦੇ ਨੇ।
ਅੱਛਾ-ਅੱਛਾ ਬੱਚੇ ਤਾਂ ਚਲੋ ਸ਼ਰਾਰਤ ਕਰਦੇ ਹੀ ਹੁੰਦੇ ਨੇ ਬੋਤ ਜ਼ਿਆਦਾ। ਕਈ ਤਾਂ ਦੇਖੋ ਬੋਤ ਜ਼ਿਆਦਾ ਸ਼ਰਾਰਤ ਕਰਦੇ ਹੁੰਦੇ ਨੇ। ਕਈ ਬੱਚੇ ਹੁੰਦੇ ਨੇ ਐਵੇਂ ਦੇ।
ਕੱਲਾ ਨੀ ਨਾ ਕਰਦਾ ਬੱਚਾ ਜਦੋਂ ਕਾਫੀ ਜਣੇ ਰਲ ਜਾਣ ਚਾਰ ਪੰਜ ਜਣੇ ਫਿਰ ਜਾਦਾ
ਹਾਂਜੀ, ਹਾਂਜੀ, ਹਾਂਜੀ ਸਹੀ ਗੱਲ ਐ ਮੈਮ ਫਿਰ ਤੇ ਚਲੋ ਬੱਚਿਆਂ ਨੂੰ ਇਹ ਹੁੰਦਾ ਵੀ ਹੁਣ ਕਿੰਨੇ ਟਾਈਮ ਬਾਦ ਮਿਲੇ ਆ ਹਨਾ।
ਹਾਂਜੀ-ਹਾਂਜੀ।
ਹਾਂਜੀ-ਹਾਂਜੀ, ਚਲੋ ਠੀਕ ਐ ਮੈਮ।
ਹਾਂਜੀ-ਹਾਂਜੀ ਮੈਮ ਠੀਕ ਐ।